ਸ਼ਸ਼ੀ ਕਾਲ ਜੀ।
ਸ਼ਸ਼ੀ ਕਾਲ ਜੀ। ਹੋਰ ਜੀ ਕੀ ਹਾਲ ਚਾਲ ਜੀ ਵਧੀਆ।
ਠੀਕ ਏ ਜੀ। ਤੁਸੀ ਆਪਣਾ ਸੁਣਾਓ?
ਵਧੀਆ ਜੀ ਵਧੀਆ ਜੀ ਕਿਰਪਾ ਬਾਬੇ ਦੀ। ਹੋਰ ਜੀ ਕੀ ਰਹੇ ਸੀ?
ਹਾਂ ਕੁਛ ਨੀ ਬਸ ਵੋਕ ਕਰਦੀ ਪਈ ਸੀ ਹੁਣ ਟੈਰਿਸ
ਹਾਂਜੀ।
ਮੈਂ ਸਿਰ ਘੁੱਟ ਦਿਆਂ।
ਹਾਂਜੀ-ਹਾਂਜੀ ਸੈਰ ਕਰ ਰਹੇ ਸੀ ਚਲੋ ਅੱਛੀ ਗੱਲ ਹੈ ਸੈਰ ਨਾ। ਸਿਹਤ ਵਾਸਤੇ ਅੱਛੀ ਗੱਲ ਏ ਬਹੁਤ ਅੱਛੀ ਗੱਲ ਆ। ਕਿੱਦਾਂ ਦਾ ਰਿਹਾ ਕਿੱਦਾਂ ਰਿਹਾ ਅੱਜ ਦਾ ਦਿਨ, ਬਸ ਵਧੀਆ ਜੀ ਵਧੀਆ।
ਦਿਨ ਦਿਨ ਆਪਣਾ ਬਹੁਤ ਵਧੀਆ ਰਿਹਾ।
ਅੱਛਾ ਜੀ ਕੀ ਕੁਛ ਦਿਨ 'ਚ ਅੱਜ।
ਅੱਜ ਵੈੱਲ ਮੈਂ ਤਾਂ ਹਾਊਸ ਵਾਈਫ ਹੈਗੀ ਹਾਂ ਤੇ ਆਪਣੀ ਡੇਲੀ ਰੂਟੀਨ ਦੇ ਕੰਮ ਸਵੇਰੇ ਉੱਠ ਕੇ ਥੋੜ੍ਹੀ ਵਰਕ ਆਊਟ। ਫਿਰ ਆਪਣੇ ਕਿਚਨ ਦਾ ਕੰਮ। ਤੇ ਆਪਣੇ ਬੱਚੇ ਨੂੰ ਰੈਡੀ ਕਰਕੇ ਸਕੂਲ ਭੇਜਿਆ।
ਅੱਛਾ ਜੀ ਅੱਛਾ ਬੱਚੇ ਸਕੂਲ ਜਾਣ ਲੱਗ ਗੇ।
ਹਾਂਜੀ ਮੇਰਾ ਇੱਕ ਬੇਟਾ ਵੀ ਐ। ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਗਏ। ਹਾ ਤਿੰਨ ਸਾਲ ਦਾ। ਹੂੰ
ਅੱਛਾ ਜੀ
ਹਾਂਜੀ ਹਾਂਜੀ
ਅੱਛਾ ਜੀ ਤੇਈ ਸਾਲ ਦਾ।
ਤਿੰਨ ਸਾਲ ਦਾ ਤਿੰਨ-ਤਿੰਨ।
ਅੱ ਅੱਛਾ ਤਿੰਨ ਸਾਲ ਦਾ ਅੱਛਾ ਸਕੂਲ ਜਾਣ ਲੱਗ ਗਿਆ ਅੱਛਾ ਜੀ।
ਹਾਂ ਹਾਂਜੀ ਹਾਂਜੀ ਫੇਰ ਮੇਰੇ ਹਸਬੈਂਡ ਨੇ ਵੀ ਜਾਣਾ ਹੁੰਦਾ ਜੋਬ ਤੇ ਉਹਨਾਂ ਨੇ ਵੀ ਟਿਫਨ ਵਗੈਰਾ ਰੈਡੀ ਕੀਤਾ। ਫੇਰ ਉਹ ਜਾਂਦਾ
ਅੱਛਾ ਸਰਕਾਰੀ ਜੋਬ ਕਰਦੇ ਪ੍ਰਾਈਵੇਟ ਜੋਬ ਕਰਦੇ ਆ।
ਨਹੀ ਜੋਬ ਤੇ ਪ੍ਰਾਈਵੇਟ ਹੀ ਆ, ਆਪਣੀ ਆਪਣਾ ਜੋਬ ਆਪਣੇ ਈ ਕੰਮ ਐ। ਨਹੀਂ-ਨਹੀਂ ਪ੍ਰਾਈਵੇਟ
ਜੀ ਵਧੀਆ-ਵਧੀਆ ਆਪਣਾ ਬਿਜਨਸ ਐ ਬਹੁਤ ਚੰਗੀ ਗੱਲ ਐ। ਆਪਣਾ ਬਿਜਨਸ ਹੋਣਾ ਚਾਹੀਦਾ ਨਾ। ਆਪਣੇ ਬਿਜਨਸ 'ਚ ਕੋਈ ਰੀਸ ਨੀ ਹੈਗੀ। ਆਪਣਾ ਬਿਜਨਸ ਸਭ ਤੋਂ ਵਧੀਆ ਜੀ।
ਬਿਲ, ਬਿਲਕੁਲ ਜੀ ਬਿਲਕੁਲ।
ਹਾਂਜੀ-ਹਾਂਜੀ-ਹਾਂਜੀ।
ਹੋਰ ਤੁਸੀਂ ਸੁਣਾਓ? ਕੀ ਕਰਦਾ
ਬਸ ਜੀ ਅਸੀਂ ਵੀ ਸਵੇਰੇ ਉੱਠੀ ਗੇ ਸੀਂ ਹਾਂਜੀ।
ਹੂੰ
ਅਸੀਂ ਸਵੇਰੇ ਉੱਠੇ ਸੀ। ਸਵੇਰੇ ਉੱਠ ਤੇ ਆਪਣਾ-ਆਪਣਾ ਵੀ ਛੋਟਾ ਜਿਹਾ ਬਿਜਨਸ ਹੈਗਾ ਬਸ ਹਾਂਜੀ, ਆਪਣਾ ਈ ਕੰਮ ਹੈਗਾ ਸਾਡਾ ਵੀ ਫਾਈਨੈਂਸ ਦਾ ਕੰਮ ਹੈਗਾ।
ਅੱਛਾ ਫਾਈਨੈਂਸ ਦਾ ਕੰਮ ਐ। ਠੀਕ ਆ ਤੁਸੀਂ ਲੋਕਲ ਈ ਓ?
ਹਾਂਜੀ-ਹਾਂਜੀ-ਹਾਂਜੀ-ਹਾਂਜੀ ਲੋਕਲ ਈ ਹੈਗਾ ਮੈਂ ਇੱਥੇ ਦਾ ਜੀ।
ਅੱਛਾ-ਅੱਛਾ ਠੀਕ
ਆਪਣਾ ਫਾਈਨੈਂਸ ਦਾ ਕੰਮ ਐ। ਆਪਾ ਦਸ ਵਜੇ ਸਵੇਰੇ ਉੱਠ ਦੇ ਆ ਸੱਤ ਵਜੇ ਉੱਠ ਜਾਈ ਦਾ ਉਸ ਤੋਂ ਬਾਅਦ ਆਪਣਾ ਤਿਆਰ ਤੁਇਰ ਹੋ ਕੇ ਆਪਣਾ ਦ ਦਫ਼ਤਰ 'ਚ ਆ ਜਾਈ ਦਾ। ਦਫ਼ਤਰ ਬੈਠਾ ਬਸ ਸ਼ਾਮ ਹੋ ਜਾਂਦੀ ਐ। ਦਫ਼ਤਰ ਤੇ ਬੈਠੇ ਰਹੀ‌ ਦਾ ਹਾਂਜੀ-ਹਾਂਜੀ।
ਤੇ ਕੌਣ
ਘਰ 'ਚ ਦੋ ਭਰਾ ਹੈਗੇ ਨੇ। ਇੱਕ ਸਿਸਟਰ ਐ ਇੱਕ ਮੰਮੀ-ਡੈਡੀ। ਇੱਕ ਮੈਂ ਗਾ, ਮੰਮੀ-ਡੈਡੀ, ਦੋ ਬ੍ਰਦਰ ਨੇ। ਇੱਕ ਸਿਸਟਰ ਇੱਕ ਮੈਂ ਛੋਟੇ-ਛੋਟੇ ਸਭ ਤੋਂ ਛੋਟਾ ਮੈ ਸਭ ਤੋਂ ਛੋਟਾ ਜੀ ਮੈਂ।
ਵੱਡੇ ਵੀਰ ਦਾ ਵਿਆਹ ਹੋ ਗਿਆ।
ਹਾਂਜੀ-ਹਾਂਜੀ ਸਭ ਦਾ ਹੋ ਗਿਆ।
ਸਭ ਦੇ ਵਿਆਹ ਹੋ ਗਏ?
ਹਾਂਜੀ-ਹਾਂਜੀ, ਸਬਦੇ ਹੋ ਗਏ।
ਅੱਛਾ-ਅੱਛਾ ਠੀਕ ਆ। ਹੁਣ ਆਪਣਾ ਈ ਨੰਬਰ ਐ।
ਅੱਛਾ ਜੀ। ਨਾ ਅਜੇ ਨੀ ਕਰਾਉਣਾ ਮੈਂ ਤੇ।
ਠੀਕ ਐ, ਹੋਰ ਮਾਤਾ ਜੀ ਕੀ ਕਰਦੇ ਨੇ?
ਮਾਤਾ ਜੀ ਘਰ ਈ ਰਹਿੰਦੇ ਨੇ ਬਸ ਸ ਸਈ ਸੁ।
ਅੱਛਾ-ਅੱਛਾ। ਠੀਕ ਐ, ਠੀਕ ਐ।
ਹੋਰ ਸੁਣਾਓ ਜੀ? ਸ਼ਾਮ ਦੀ ਚਾਹ ਚੂ ਹੋ ਗਈ?
ਹਾਂਜੀ।
ਸ਼ਾਮ ਦੀ ਚਾਹ ਪੀ ਲਈ ਏ, ਸ਼ਾਮ ਦੀ ਚਾ ਪੀ।
ਨਹੀਂ, ਮੈਂ, ਮੈਂ ਚਾਹ ਨੀ ਪੀਦੀ।
ਅੱਛਾ ਜੀ, ਮੇਰੇ ਵਾਲਾ ਕੰਮ ਐ, ਮੈਂ ਵੀ ਚਾਹ ਨੀ ਪੀਦਾ ਜੀ ਬਿਲਕੁਲ।
ਮੈਂ ਚਾਹ ਨੀ ਪੀਂਦੀ।
ਮੈਂ ਵੀ ਨੀ ਚਾਹ ਪੀਂਦਾ ਚਾਹ ਐਸੀਡਿਟੀ ਹੋ ਜਾਂਦੀ ਮਤਲਬ ਪੇਟ ਖ਼ਰਾਬ ਜਿਹਾ ਹੋ ਜਾਂਦਾ ਮੇਰਾ ਵੀ। ਮੈਂ ਵੀ ਡੇਢ ਦੋ ਸਾਲ ਤੋਂ ਚਾਹ ਬਿਲਕੁਲ ਈ ਬੰਦ ਕਰਤੀ ਐ।
ਅੱਛਾ।
ਹਾਂਜੀ-ਹਾਂਜੀ। ਹੋਰ ਕੀ ਪਸੰਦ ਐ। ਖਾਣ ਖੂਨ ਵਿੱਚ ਮਤਲਬ, ਕਿ ਫੇਵਰੇਟ ਕੋਈ ਚੀਜ਼ ਹੋਵੇ।
ਮੈਂ ਬਹੁਤ ਜ਼ਿਆਦਾ ਫੋਡੀ ਨੀ ਹੈਗੀ, ਬਟ ਮੇਰੇ ਹਸਬੈਂਡ ਬਹੁਤ ਫੋਡੀ ਹੈਗੇ ਆ। ਮੈਨੂੰ
ਨਹੀਂ ਤਾਂ ਖਾਂਦੇ ਤਾਂ ਹੋਣੇ ਹੀ ਆ ਕੁਛ। ਨਹੀਂ- ਨਹੀਂ ਖਾਂਦੇ ਤਾਂ ਹੋਣਾ ਤੁਸੀਂ ਵੀ ਕੁਛ।
ਹਾਂ ਬਹੁਤ ਜ਼ਿਆਦਾ ਫੂਡੀ ਹੀ ਨੀ ਹੈਗੇ ਇੰਡੀਅਨ ਫੂਡ ਹੀ ਪਸੰਦ ਐ।
ਅੱਛਾ-ਅੱਛਾ। ਇੰਡੀਅਨ ਫੂਡ ਮਤਲਬ ਕੁਛ ਫੇਮਸ ਕੋਈ ਮਤਲਬ ਕਿ ਬਹੁਤ ਜ਼ਿਆਦਾ। ਆਪਣਾ ਜਿਹੜਾ ਪਸੰਦ ਹੋਵੇ ਕਿ ਮਤਲਬ ਕਿ ਇਹੀ ਚੀਜ਼ ਜਿੱਧਰ ਮਰਜ਼ੀ ਮਿਲ ਜਾ ਖਾ ਲਈ ਦੀ ਐ। ਓਦਾਂ ਦੀ ਕੋਈ ਚੀਜ਼ ਹੁੰਦੀ ਐ।
ਤੇ ਕੁਛ ਨਹੀਂ ਹੈਗਾ।
ਅੱਛਾ ਜੀ। ਨਹੀਂ ਹੁੰਦਾ ਹਰ ਬੰਦੇ ਦਾ ਕੀ ਮਤਲਬ ਕਿ ਅਗਰ ਬੰਦੇ ਨੂੰ ਭੁੱਖ ਵੀ ਨੀ ਹੈਗੀ ਤਾਂ ਵੀ ਉਹ ਚੀਜ਼ ਦੇਖਗੀ ਤਾਂ ਵੀ ਮਤਲਬ ਕਿ ਜਿਆਦਾ ਨੀ ਮਤਲਬ ਨਾਮ ਮਾਤਰ ਟੇਸਟ-ਟੇਸਟ ਤੇ ਕਰ ਹੀ ਲਈਦਾ।
ਹਮ।
ਅੱਛਾ ਹਸਬੈਂਡ ਫੂਡਿੰਗ ਐ ਤੁਹਾਡੇ ਹੈ।
ਹਾਂਜੀ ਉਹ ਫੁਡੀ ਨੇ। ਉਹਨਾਂ ਲਈ ਕੁਕਿੰਗ ਮੈਂ ਹੀ ਕਰਦੀ ਹਾਂ।
ਹਾਂ ਰੋਜ਼ ਨਵੀਂ ਫਿਰ ਚੱਲ ਰੋਜ਼ ਨਵੀਂ ਫਰਮੈਂਸ਼ ਆਦੀ ਹੋਣੀ ਹੈਨਾ।
ਕੋਸ਼ਿਸ਼ ਤਾਂ ਮੇਰੀ ਇਹੀ ਰਹਿੰਦੀ ਕਿ ਨਵੀ ਡਿਸ਼ ਨਾਲ ਸਰਵ ਕਰਾਂ।
ਹਾਂਜੀ-ਹਾਂਜੀ। ਬਿਲਕੁਲ ਸਹੀ ਗੱਲ ਆ।
ਹਮ ਸਾਡੇ ਵੱਡੇ ਇੱਧਰ ਕੀ ਕਰਦੇ ਨੇ।
ਵੱਡੇ ਬ੍ਰਡਰ ਦੀ ਫੈਕਟਰੀ'ਚ ਹੀ ਕੰਮ ਕਰਦੇ ਆਪਣਾ ਜੋਬ ਕਰਦੇ ਫੈਕਟਰੀ 'ਚ।
ਅੱਛਾ।
ਹਾਂਜੀ-ਹਾਂਜੀ। ਹਾਂਜੀ ਪਾਪਾ ਵੀ ਜੋਬ ਹੀ ਕਰਦੇ ਨੇ ਫੈਕਟਰੀ 'ਚ ਹੀ।
ਅੱਛਾ।
ਫੈਕਟਰੀ'ਚ ਹੀ ਕੰਮ ਕਰਦੇ ਨੇਂ ਇਕੱਠੇ ਹੀ। ਹਾਂਜੀ-ਹਾਂਜੀ ਬਾਕੀ ਆਪਣਾ ਸਭ ਤੋਂ ਅਲੱਗ ਹੈਗਾ। ਆਪਣਾ ਫਾਇਨਾਂਸ ਦਾ ਕੰਮ ਹੈਗਾ ਆਪਾਂ ਦਫ਼ਤਰ ਬੈਠੇ ਰਵੇ।
ਅੱਛਾ-ਅੱਛਾ।
ਆਪਣਾ ਕੰਮ ਦੂਸਰਾ ਹੈਗਾ।
ਠੀਕ ਕੇ -ਠੀਕ ਕੇ।
ਹੋਰ ਕੌਣ-ਕੌਣ ਹੈਗਾ ਤੁਹਾਡੇ ਫੈਮਿਲੀ 'ਚ।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
ਮੇਰੇ ' ' ਮੇਰੇ ਫਾਦਰ ਇਨ ਲੋ, ਮਦਰ ਇਨਲੋ ਲੋ ਤੇ ਮੇਰਾ ਇੱਕ ਬੇਟਾ।
ਅੱਛਾ-ਅੱਛਾ ' ' ਚਲੋ ਵਧੀਆ।
ਹਾਂਜੀ।
ਹਾਂਜੀ-ਹਾਂਜੀ ' ' ਠੀਕ ਹੈ ਵਧੀਆ ਫੈਮਲੀ ਛੋਟੀ ਜਿਹੀ ਫੈਮਿਲੀ ਸਭ ਤੋਂ ਵਧੀਆ
ਹਮ। ਹਾਂ ਤੁਸੀ ਸੁਣਾਓ ਫਿਰ
ਰਾਤ ਦਾ ਕੀ ਪ੍ਰੋਗਰਾਮ ਹੈ ਤੇਰਾ ' ' ਹਾਂਜੀ
' ' ਹਾਂਜੀ, ' ' ਸਿਸ ਮੈ ਕਿਹਾ ਲੋਕਲ ਹੀ ਵਿਆਹੀ ਆ, ਹਾਂਜੀ-ਹਾਂਜੀ ਲੋਕਲ ਹੀ ਆ। ਅੱਛਾ, ਹੈਗਾ ਦੋ, ਚਾਰ ਮਿੰਟ ਦਾ ਰਸਤਾ ਹੀ ਹੈਗਾ ਬੱਸ ' ' ਹਾਂ ਹੈਗਾ ਦੋ, ਚਾਰ ਮਿੰਟ ਦਾ ਰਸ ਅੱਛਾ।
ਹਾਂਜੀ।
ਅੱਛਾ-ਅੱਛਾ। ਠੀਕ ਐ-ਠੀਕ ਐ ' ' ਹੋਰ ਫਿਰ ਕੰਮ-ਕੁਮ ਠੀਕ ਚੱਲਦਾ ਪਿਆ।
ਬੱਸ ਜੀ ਵਧੀਆ ਜਾ ਹਾਂਜੀ ਕੰਮ ਠੀਕ ਐ ਕਿਰਪਾ ਬਾਬੇ ਦੀ ਫੁੱਲ, ਕੋਈ ਚੱਕਰ ਨਹੀਂ ਹੈ। ਕੰਮ ਦੇ ਬਾਰੇ ਤੇ।
ਟਾਈਮਿੰਗ ਕੀ ਏ, ਆਫਿਸ ਦੀ?
ਨਾ ਆਪਣਾ ਦਫ਼ਤਰ ਹੈਗਾ। ਟਾਈਮਿੰਗ ਹੈਗੀ ਆਪਣਾ ਸਵੇਰੇ ਦੱਸ ਵਜੇ ਜਾਈਦਾ ਦਫ਼ਤਰ 'ਚ' ਜਾ ਕੇ ਬੈਠ
' ' ਫਿਰ ਵੀ ਕੋਈ ਫਿਕਸ ਟਾਈਮਿੰਗ ਤਾਂ ਹੁੰਦੀ ਏ।
ਜਦ ਮਨ, ਨਾ-ਨਾ ਜਦ ਮਨ ਕਰੇ ਆਪਾਂ ਹਾਂ, ਉਂਝ ਤੇ ਸੱਤ ਵਜੇ ਤੱਕ ਖੁੱਲਿਆ ਵੇ। ਬਾਕੀ ਆਪਾਂ ਜਿਸ ਟੈਮ ਵੀ ਮਨ ਕਰੇ ਆਪਾਂ ਚਲੇ ਜਾਈਦਾ ਘਰ।
ਬਾਅਦ ਚਲੇ ਜਾਈਦਾ ਘਰ।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
ਅੱਛਾ-ਅੱਛਾ ਸਵੇਰੇ ਤੋਂ ਲੈ ਕੇ ਸਵੇਰੇ ਦਸ ਤੋਂ ਲੈ ਕੇ ਸ਼ਾਮ ਦੇ ਸੱਤ ਵਜੇ ਤੱਕ।
ਸੱਤ ਵਜੇ ਤੱਕ ਹਾਂਜੀ, ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਠੀਕ ਐ, ਹੋਰ ਫਿਰ ਹੈਲਥ ਕੋਂਸ਼ੀਅਸ ਓ। ਤੁਸੀ ਦੱਸੋ ਜੀ।
ਹਾਂਜੀ-ਹਾਂਜੀ।
ਅੱਛਾ, ' ' ਤਹਾਡੀ ਡੀਸ
ਫੈਵਰੇਟ ਡਿਸ਼ ਸਾਡੇ ਹੈਗੀ ਜੇ, ਪੰਜਾਬੀਆ 'ਚ' ਤੁਹਾਨੂੰ ਪਤਾ ਇੱਕ ਹੁੰਦਾ ਕੜ੍ਹੀ ਚਾਵਲ
ਕੜ੍ਹੀ-ਚਾਵਲ, ਠੀਕ ਐ।
ਹਾਂਜੀ, ਕੜੀ ਚਾਵਲ ਤੇ ਖੁਸ਼ ਹੋ ਕੇ ਖਾਈਦੇ ਨੇ ਮੰਨ ਲਓ ਸਾਨੂੰ ਭੁੱਖ ਨੀ ਹੈਗੀ ਨਾ ਮ ਮਤਲਬ ਮੈਨੂੰ ਭੁੱਖ ਵੀ ਨੀ ਹੈਗੀ। ਅਗਰ ਮੈਨੂੰ ਪ ਕੜੀ ਚਾਵਲ ਆ ਗਏ ਘਰ ਜਾਂ ਕਿਸੇ ਤਰੀਕੇ ਬਾਜ਼ਾਰ-ਬਜ਼ੂਰ ਤੋਂ ਆ ਗਏ ਨੇ
' ' ਅੱਛਾ-ਅੱਛਾ।
' ' ਤੇ ਤਦ ਵੀ ਖਾਈ ਲੈਣੇ, ਮਤਲਬ ਥੋੜ੍ਹਾ ਬਹੁਤ ਇੰਨੀ ਫੈਬਰੈਟ ਚੀਜ਼ ਹੈਗੀ ਆ।
ਅੱਛਾ ਜੀ।
ਹਾਂਜੀ।
ਠੀਕ ਏ ਠੀਕ ਏ, ਫਿਰ ਤਾਂ ਆਂਟੀ ਬਣਾਂਦੇ ਹੋਣੇ ਆ ਕੜ੍ਹੀ ਚੌਲ?
ਹਾਂਜੀ- ਹਾਂਜੀ ਬਣਦੇ ਨੇ।
ਜੀ ਬਣਦੇ ਨੇ। ਅੱਛਾ, ਠੀਕ ਏ ਠੀਕ ਕਿਹਾ ਨਹੀ ਬਣਾਨੇ ਆ।
ਅੱਛਾ ਮਤਲਬ ਕਦੀ ਕਧਾਰ। ਅੱਛਾ -ਅੱਛਾ ਨਹੀਂ ਅੱਛੀ, ਅੱਛੀ ਚੀਜ਼ ਜੀ ਖਾਈ ਜਾਂਦੀ ਰਵੇ।
ਹਾਂ ਬਹੁਤ ਅੱਛੀ ਆ ਯਮੀ ਬਣਦੀ ਆ ਹੂੰ। ਜਿੰਮ ਵਗੈਰਾ ਵੀ ਜਾਂਦੇ ਓ। ਹਾਂਜੀ
ਹਾਂਜੀ ਜਿੰਮ ਨਾ।
ਹਾਂਜੀ ਜਿੰਮ ਜਵਾ, ਅੱਛਾ - ਅੱਛਾ
ਜਿੰਮ ਵਗੈਰਾ ਨੀ ਜਾਂਦੇ। ਵੈਸੇ ਉਂਝ ਉੱਠ ਕੇ ਸਵੇਰੇ ਸੈਰ- ਸੂਰ ਕਰ ਲਈ ਦੀ ਆਪਣੀ
ਵੈਸੇ ਉ ਕਰ ਲਈਦੀ ਆ ਆਪਣੀ ਛਾਤੀ ਪੂਰੀ ਕਰਨ ਲਈ। ਅੱਛਾ- ਅੱਛਾ
ਹਾਂਜੀ, ਥੋੜ੍ਹਾ ਟਾਈਮ ਵਾਸਤੇ ਨਾ ਫਿਰ ਨਹਾ ਧੋ ਕੇ ਆਪਣਾ ਆ ਜਾਈਦਾ ਇਥੇ ਕੰਮ ਤੇ ਦਫ਼ਤਰ 'ਚ
ਆਪਣੇ ਆਫਿਸ ਤੇ।
ਹਾਂਜੀ- ਹਾਂਜੀ
ਫਿਰ ਦੂਰ ਐ ਘਰ ਤੋ ਕੇ ਲਾਗੇ ਈ ਐ।
ਉਹ ਲਾਗੇ ਈ ਐਂ।
ਓ ਲਾਗੇ ਈ ਐ ਚਾਰ- ਪੰਜ ਮਿੰਟ ਦਾ ਰਸਤਾ। ਅੱਛਾ
ਹਾਂਜੀ
ਫੇਰ ਤਾਂ ਲਾਗੇ ਈ ਆ। ਫਿਰ ਤਾਂ ਕੋਈ ਟੈਨਸ਼ਨ ਈ ਨੀ ਜਦੋਂ ਮਰਜ਼ੀ ਆਓ ਤੇ ਜਦੋਂ ਮਰਜ਼ੀ
ਹਾਂ- ਹਾਂ ਉਹੀ ਤਾਂ ਕਿਅ ਰਿਆਂ ਮੈਂ ਜਦ ਮਰਜੀ ਮਤਲਬ ਦਫ਼ਤਰ ਤਾ ਖੁੱਲਾ ਈ ਐ ਆਪਣਾ। ਜਿਸਨੇ
ਓਸ ਵੇਲੇ ਆ ਜਾਂਦਾ ਹਾਂ। ਅੱਛਿਆ। ਅੱਛਾ -ਅੱਛਾ।
ਹਾਂਜੀ ਆਪਾ ਅਪਣਾ ਚਲੇ ਜਾਈਦਾ ਘਰ ਜਿਸ ਟੈਮ ਸਾਡਾ ਮਨ ਕਰੇ।
ਅੱਛਾ- ਅੱਛਾ, ਫੇਰ ਤਾ ਬਹੁਤ ਵਧੀਐ। ਨਾਲ ਦਕਾਨ ਵੀ ਖੁੱਲੀ ਰਹਿੰਦੀ ਐ। ਤੇ ਗਾਅਕ ਵੀ ਬੰਦਾ ਅਟੈਂਡ ਕਰ ਲੈਂਦ ਆ।
ਹੋਰ ਚੰਨੀ। ਸਈ ਗੱਲ ਐ ਹੋਣਾ ਚਾਹੀਦਾ ਐਦਾਂ ਦਾ ਸਿ਼ਸਟਮ ਨਾ। ਚਲੋ ਚੰਗਾ ਵੀ ਸਾਸਰੀਕਾਲ ਜੀ ਹੈਂ ਜੀ।
ਚੰਗਾ ਵੀਰ ਜੀ ਚੰਗਾ।
ਚੰਗਾ ਵੀ।